ਹੈਲੋ ਹੈਲੋ ਭਾਜੀ ਸਾਸਰੀ ਕਾਲ।
ਸਾਸ਼ਰੀ ਕਾਲ ਭਾਜੀ ਹੋਰ ਸੁਨਾਓ ਕੀ ਹਾਲ-ਚਾਲ ਜੇ, ਹਾਂਜੀ-ਹਾਂਜੀ।
ਵਦੀਆ-ਵਦੀਆ ਭਾਜੀ। ਹੋਰ ਕੀ ਹਾਲ-ਚਾਲ
ਹੋਰ ਸਣਾਓ ਘਰ-ਪਰਿਵਾਰ
ਵਦੀਆ-ਵਦੀਆ ਮੈਂ ਕਿਆ ਸਾਰੇ ਠੀਕ ਐ ਇੱਥੇ ਤੇ ਚੜਦੀ ਕਲਾ ਪੂਰੀ ਹਾਂਜੀ ਠੀਕ ਇਆ ਬਾਲ-ਬੱਚੇ ਵੀ ਠੀਕ ਇਆ, ਤੁਹਾਡੇ ਠੀਕ ਇਆ ਬਾਲ-ਬੱਚੇ
ਵਦੀਆ-ਵਦੀਆ ਤੁ
ਹੋਰ ਤੁਆਡੀ ਭਾਬੀ ਦਾ ਨਾਮ
ਹੈਲੋ
ਹੈਲੋ, ਮੈਂ ਕਿਆ ਭਾਬੀ ਸਾਡੀ ਠੀਕ ਆ ਹੈਲੋ ਹੈਲੋ
ਹੋਰ
ਹੈਲੋ
ਕੀ ਕਰਦਾ ਅਜ ਕੱਲ
ਹੈਂ
ਕਰਦਾ ਇਹ ਗੱਲ
ਕਾਕਾ ਖੇਲਦਾ ਪਿਆ ਅਜੇ ਛੋਟਾ ਏ ਨਾ ਪੁਲਿਸ ਕਾਲ ਦੇ ਜਾਨਦਾ ਨਹੀਂ ਛੁੱਟੀਆਂ ਪਈ ਦੀਆਂ ਖੇਲਦਾ ਪੇਆ ਉਹ
ਖੇਲਦਾ ਪਿਆ ਔ
ਹਾਂ ਖੇਡਦਾ
ਹੋਰ ਖਿਡੋਣੇ ਲਿਆ ਕੇ ਦੇਨੇ ਸੀ ਉਹਨੂੰ
ਲਿਆ ਤੇ ਖਢੋਣੇ ਦੇ ਜਿੰਨੇ ਲਿਆ ਕੇ ਦਿੰਨੇ ਸੀ ਉਹ ਕਹਿੰਦਾ ਮੈਂ ਹਰਮਨ ਭਾ ਕੋਲ ਲੈਣੇ ਖਡੋਣੇ ਆ ਹਰਮਨ ਚਾਚੇ ਕੋ ਹੋਰ ਅੱਜ ਕੱਲ ਕੀ ਕਰਦੇ ਫੇਰ
ਹੈਂ ਹੈਂ
ਠੀਕ ਭਾਬੀ ਜੀ
ਕੀ ਮੈਂ ਕਹਿਦੇ ਅੱਜ ਕੱਲ ਕੀ ਕਰਨ ਦਯੇ ਜੇ ਅੱਜ ਕੱਲ ਕੀ ਕਰਨ ਦਯੇ
ਅਹੀ ਜੋਬ ਕਰੀ ਦੀ
ਅੱਛਾ ਜੋਬ ਕਰੀ ਦੀ ਮੈਂ ਪੁੱਛਣ ਡਿਆ ਸੀ ਗਰਮੀ ਬਾਹਲੀ ਹੋਨ ਦੀਏ ਹੇਮਕੁੰਡ ਸਾਹਿਬ ਯਾਤਰਾ ਤੇ ਜਾਨਾ ਚੱਲ ਪਉਗੇ ਸਾਡੇ ਨਾਲ
ਕੋਈ ਨਾ ਜੀ ਚੱਲ ਪਾੰਗੇ
ਅੱਛਾ ਅੱਛਾ ਤੇ ਫਿਰ ਹੁਨ ਤੁਸੀਂ ਦੱਸੋ ਕਦੋਂ ਚਲ ਪੋ ਗਏ ਸਾਡੇ ਨਾਲ
ਕੋਈ ਨਾ ਚੱਲ ਪਾ ਗੇੰ ਬਨਾ ਲੋ ਸਾਥ
ਓਹੀ ਤੇ ਤੁਹਾਨੂੰ ਤਾਂ ਹੀ ਤਾਂ ਫੋਨ ਕੀਤਾ ਭਾਜੀ ਅਗਲੇ ਹਫਤੇ ਚੱਲ ਪਈਏ
ਹਾਂਜੀ ਜੀ ਚੱਲ ਪਾ
ਅੱਛਾ-ਅੱਛਾ ਮੋਟਰਸਾਈਕਲ ਲੈ ਲਓਗੇ ਤੁਸੀਂ
ਨਮੋਟ
ਹ ਹੈਲੋ
ਉੱਥੇ
ਮੋਟਰਸਾਈਕਲ ਤੇ ਈ ਜਾਵਾਂਗੇ ਭਾਜੀ ਹੇਮਕੁੰਟ ਸਾਹਿਬ ਹੈਲੋ, ਚਲੋ ਕੋਈ ਨੀ ਤੁਸੀਂ ਫਿਰ ਏਜੰ ਕਰੀਓ ਆਪਣਾ ਰਹਿਨ ਦਿਓ ਸਾਡੇ ਏਧਰ ਆ ਜਿਓ ਮੈਂ ਅਪਣਾ ਲੈ ਲੱਲੂਆ ਮੋਟਰਸਾਈਕਲ ਓਦੀ ਸਰਵੀਸ-ਸੁਰਵੀਸ ਕਰਾ ਕੇ ਸਾਰੀ ਓਦੀ, ਕੁਲ ਪੈਲੇ ਓ, ਹੈਂ
ਆਂਜੀ।
ਹੈਲੋ, ਮੈਂ ਕੋਣ ਦੇਆ ਤੁਸੀਂ ਰੈਣ ਦੇਓ ਮੋਟਰਸਾਈਕਲ ਮੈਂ ਈ ਲੈਲਾਗਾ।
ਤਾਂ ਕੋਈ ਨੀ।
ਠੀਕ ਆ ਤੇ, ਚੱਲ ਪਵਾਂਗੇ ਫੇਰ ਹੇਮਕੁਟ ਸਾਹੀਬ। ਵਦੀਆ ਓਥੇ ਬਰਫ ਬੁਰਫ ਪਈ ਦੀ ਐ। ਵਦੀਆ ਆਪਣੇ ਦਰਸ਼ਨ ਕਰਕੇ ਆਵਾਂਗੇ ਯਾਤਰਾ, ਪੂਰਾ ਘੁੰਮ ਕੇ ਠੰਡਾ ਈ ਲਾਕਾ ਪੂਰਾ, ਏਥੇ ਤੇ ਏਨੀ ਗਰਮੀ ਪੈਨ ਦੀ ਏ।
ਕੋਈ ਨੀ ਚਾ
ਹੈਲੋ।
ਹਾਂਜੀ-ਹਾਂਜੀ ਮੈਂ ਕੇਆ ਕੋਨੀ ਚੱਲ
ਰਸਤੇ ਦਾ ਪਤਾ ਧਾਨੂੰ ਸਾਰਾ ਓਥੇ ਦਾ ਕੀ ਹੀਸਾਬ ਕੀਤਾਬ ਆ।
ਕੋਈ ਕੋਈ ਨਾ ਗੂਗਲ ਮੈਪ ਲਾ ਲਾਗੇ।
ਅੱਛਾ ਗੂਗਲ ਮੈਪ ਲਾਲਾਂਗੇ ਠੀਕ ਆ ਅਛਾ, ਛਾ। ਮੈਂ ਕੇਆ ਫੇਰ ਧਾਨੂੰ ਮਤਲਬ ਓਥੇ ਗਏ ਪੈਲੇ ਕਾਦੀ ਤੁਸੀਂ ਓਥੇ ਹੇਮਕੁੰਟ ਸਾਹਿਬ?
ਨਈ-ਨਈ ਪੈਲਾਂ, ਪੈਲਾਂ ਕਦੀ ਨੀ ਗਏ।
ਅੱਛਾ ਤੁਸੀਂ ਪੈਲਾਂ ਪੈਲੀ ਵਾਰੀ ਚਲੇ, ਠੀਕ ਆ।
ਜ ਪੇਲੀ ਆਰ ਚੱਲੇ ਆ ਜੀ।
ਹੋਰ, ਹੋਰ ਸੁਣਾਓ?
ਹੋਰ
ਅੱਜ-ਕੱਲ ਕੀਥੇ ਹੁੰਦੇ ਜੇ ਓਥੇ ਘਰੇ ਆ ਕੀਦਰੇ ਬਾਰ ਰੈਦੇ ਜੋਬ-ਜਾਬ ਕਰਦੇ ਓ ਕੀਦਰੇ? ਹੈਲੋ। ਹੈਲੋ। ਹੈਲੋ।
ਕੀ ਔਫੀਸ ਚ
ਹੈਲੋ, ਅੱਛਾ ਔਫੀਸ ਚ,
ਅੱਛਾ-ਅੱਛਾ ਕੀਥੇ ਹੈਗਾ ਭਾਜੀ ਤਾਡਾ ਔਫੀਸ?
ਕੀਥੇ ਹੈਗਾ ਪਾਜੀ ਧਾਡਾ ਔਫੀਸ? ਏ ਹੈਗਾ ਏ
ਹਾਂਜੀ?
ਅੱਛਾ, ਛਾ ਠੀਕ ਐ।
ਹੋਰ
ਆ ਗੁਡੂ ਦੀ ਬੁੱਕ ਪਈ ਖਰਨ ਵਾਲੀ, ਹੈਲੋ।